ਹੋਰ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ?
ਹਾਂ, ਬਸ ਠੀਕ ਏ ਜੀ, ਠੀਕ ਏ, ਉਹ ਪਹਿਲਾਂ ਮਿਲਦਾ ਪਿਆ ਜੀ, ਫੋਨ ਹੁੰਨ ਮਿਲਿਆ।
ਅੱਛਾ, ਬਸ ਉਹ ਬਿਜੀ ਜਾ ਰਿਹਾ ਸੀ ਜਰਾ ਕੁ ਲੱਗੇ ਹੋਏ ਸੀ, ਹੋਰ ਕਿੱਧਰ।
ਹਾਂਜੀ, ਹੋਰ ਸੁਣਾਓ, ਬਸ ਸਭ ਠੀਕ ਐ ਜੀ।
ਵਧੀਆ।
ਹਾਂਜੀ-ਹਾਂਜੀ।
ਗਏ ਨੀ ਫਿਰ, ਕਿਦੇ ਘੁੰਮਣ-ਫਿਰਨ?
ਬਸ ਹੂਣ ਕਿੱਥੇ ਜਾਣਾ, ਕੱਲ੍ਹ ਗਏ ਸੀ ਕਿੱਥੇ ਬੜਾ ਔਖਾ ਹੋਗਿਆ ਹੀ, ਆਕੇ ਤੇ ਇੱਕ ਤਰੈ ਘੰਟੇ ' ਪਏ ਰਹੇ ਹਾਂ ਤੇ, ਅੱਠ ਵਜੇ ਉੱਠੇ ਆਂ।
ਹੂੰ-ਹੂੰ ਅਰੇ ਗਰਮੀ ਬੜੀ ਪੈਂਦੀ ਪਈ ਏ ਨਾ, ਕੀ ਕਰੇ ਬੰਦਾ ਕਿੱਥੇ ਜਾਇਆ-ਆਇਆ ਨੀ
ਸੈਕਲਾ ਤੇ ਥੱਕ ਜਾਂਦਾ ਬੰਦਾ।
ਹੋਰ, ਐ ਤੇ ਹੈਈ ਐ। ਪਰ ਫੇਰ ਵੀ, ਘਰ ਵੀ ਬਹਿਕੇ ਬੋਰ ਹੁੰਦਾ ਬੰਦਾ, ਜਾਣਾ ਤੇ ਪੈਂਦਾ ਈ ਏ ਕਿਤੇ ਨਾ ਕਿਤੇ।
ਹਾਂ, ਜਾਣਾ ਪੈਂਦਾ ਤੇ ਐ ਤੇ ਹੈ, ਘਰ ਬਹਿਕੇ ਵੀ ਬੰਦਾ ਨੀ ਰਹਿ ਸਕਦਾ ਨਾ।
ਸਹੀ ਗੱਲ ਏ, ਕੀ ਕਰੇ ਬੰਦਾ ਆਣਾ-ਜਾਣਾ ਪੈਂਦੈ। ਹੋਰ, ਹੇਮਕੁੰਟ ਸਾਹਿਬ ਹੋ ਆਓ।
ਦੂਰ ਬੜੀ ਏ
ਅਰੇ ਗਰਮੀ ਜਿਸ ਹਿਸਾਬ ਨਾਲ ਪੈਂਦੀ ਪਈ ਏ, ਬੰਦਾ ਓ
ਜਾਣਾ ਵੀ ਤੇ ਮਹਾਭਾਰਤ ਏ ਨਾ, ਜਿੱਥੋਂ ਜਾਏਂਗੇ, ਉੱਥੋਂ ਬੰਦਾ, ਰਸਤੇ'ਚ ਪੂਰੀ ਗਰਮੀ ਹੈਗੀ ਏ। ਐਤੇ ਹੈ ਨਹੀਂ ਕਿ ਰਸਤੇ'ਚ ਈ ਬਰਫ਼ ਪੈ ਰਹੀ ਏ, ਬਰਫ਼ ਤੇ ਉੱਥੇ ਈਏ ਨਾ, ਜਿੱਥੇ ਜਾਣਾ।
ਹਾਂਜੀ-ਹਾਂਜੀ, ਪਰ ਉੱਥੋ ਬਹੁਤ ਤੀ, ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ ਕਹਿੰਦੇ।
ਮੈਂ ਹੋ ਆਇਆਂ ਜੀ, ਬਾਈ ਦੋ ਹਜ਼ਾਰ ਬਾਈ'ਚ ਗਿਆ ਹੀ ਹਾਂ, ਇੱਕ ਵਾਰੀ ਦਰਸ਼ਨ ਮੇਲੇ ਹੋ ਚੁੱਕੇਨ। ਮੈ ਫੇਰ, ਤੁਸੀ ਨਜ਼ਾਰੇ ਵੇਖ ਆਏ ਓ। ਮੂੰਹ ਤੇ ਸਾਬਣ ਲਾ ਲਈਦਾ, ਤੇ ਸਾਬਣ ਨੀ ਲੈਂਦਾ, ਇੰਨਾ ਠੰਡਾ ਪਾਣੀ ਏ, ਮੂੰਹ ਅਕੜ ਜਾਂਦੈ, ਉੱਥੇ ਦਾ ਇਹ ਸ੍ਹਾਬ ਐ।
ਅੱਛਾ ਜੀ, ਚਲੋ, ਦੇਖਾਂਗੇ ਕਦੀ ਰੱਬ ਸਾਨੂੰ ਵੀ ਬੁਲਾਏਗਾ।
ਆਏਗਾ। ਨਹਾਣਾ-ਧੋਣਾ ਬੜਾ ਮੁਸ਼ਕਿਲ ਏ, ਉੱਥੇ।
ਅੱਛਾ ਜੀ!
ਬੰਦਾ ਜਾਏ, ਤਾਂ ਬਸ ਸਿਰਫ ਆ ਏਈ ਏ ਤੇ ਇੱਕ ਵਾਰੀ ਸਨਾਨ ਹੁੰਦੈ, ਮਹਾਰਾਜ ਦੇ ਸਥਾਨ ਤੇ ਮੇਨ।
ਅੱਛਾ।
ਉਸ ਤੋਂ ਬਾਦ ਬੜਾ ਮੁਸ਼ਕਿਲ ਏ, ਨ੍ਹਾਣਾ-ਧੋਣਾ।
ਹਾਂ, ਅਰੇ ਓ ਵੀ ਹੋ ਜਾਏ, ਓਈ ਬੰਦਾ ਭਾਗਾਂ ਆਲੈ।
ਹਾਂ।
ਘਰ ਤੇ, ਅ ਘਰ ਤੇ ਰੋਜ਼ ਹੀ ਕਰੀਦਾ ਪਰ ਉੱਥੇ ਇਸ਼ਨਾਨ ਕਰਨਾ ਅਲੱਗ ਹੀ ਹੈ।
ਬੰਦੇ ਨੂੰ ਚੱਲ- ਚੱਲ ਕੇ, ਚੱਲ- ਚੱਲ ਕੇ, ਚੱਲ- ਚੱਲ ਕੇ ਬਸ ਇੰਝ ਹੋ ਜਾਂਦਾ ਬਸ ਖ਼ਤਮ ਹੇ ਕਹਾਣੀ।
ਹਾਂ। ਚਲੋ, ਬਾਬਾ ਜੀ ਕਦੀ ਸਾਨੂੰ ਵੀ ਬੁਲਾਉਣ ਹੋਰ ਸੁਣਾਓ ਜੀ। ਹੈਲੋ,
ਦੂਰ ਪੈ ਜਾਂਦਾ ਬੜਾ, ਰਸਤਾ ਜਿਹੜਾ ਨਾ ਪੈਂਡਾ ਹੈ ਬੜਾ ਲੰਬਾ ਹੈ।
ਹਾਂਜੀ।
ਪੈਦਲ ਦਾ ਜਿਹੜਾ ਰਸਤਾ ਹੈ ਨਾ ਉਹ ਬੰਦੇ ਨੂੰ ਮਾਰ ਜਾਂਦਾ ਉੱਪਰ ਵਾਲਾ ਜ਼ਿਆਦਾ।
ਹਾਂਜੀ- ਹਾਂਜੀ। ਉਹਦੇ ਰਸਤੇ ਚ' ਗੁਰਦੁਆਰੇ ਵੀ ਆਉਂਦੇ ਨੇ ਬੜੇ ਸਾਰੇ ਮੈਂ ਸੁਣਿਆ।
ਉਹ ਤਾਂ ਚਲੋ ਇੱਥੇ ਆਉਂਦੇ ਨੇ ਨਾ ਮੋਟਰਸਾਈਕਲ ਤੇ ਜਾਂਦੇ ਹੋਏ ਜਿੱਥੇ ਉੱਪਰ ਜਾਣਾ ਪੈਦਲ ਰਸਤੇ ਚ' ਨਾ ਉੱਥੇ ਨਹੀ ਹੈ ਕੁਛ ਵੀ।
ਅੱਛਾ ਉੱਥੋਂ- ਉੱਥੇ ਕੁੱਛ ਵੀ ਨੀ ਹੈ ਖਾਲੀ ਹੈ।
ਹਾਂ, ਉੱਥੇ ਤੇ ਬਸ ਪਹਾੜੀ ਇਲਾਕਾ ਹੈ ਸਾਰਾ ਇੱਕ ਪਹਿਲਾਂ ਇਹ ਗੁਰਦੁਆਰੇ ਤੋਂ ਚੱਲਾਂਗੇ।
ਅੱਛਾ।
ਗੁਰਦੁਆਰਾ ਆਏਗਾ।
ਅੱਛਾ।
ਉਹ ਦੂਜੇ ਗੁਰਦੁਆਰੇ ਵਿੱਚ ਫਿਰ ਰੁਕਣਾ ਪਏਗਾ, ਰਾਤ ਕੱਟ ਕੇ। ਫਿਰ ਅਗਲੇ ਦਿਨ ਉੱਥੋਂ ਸਵੇਰ ਨਾਲ ਨਿਕਲਣਾ ਪਏਗਾ।
ਅੱਛਾ।
ਫਿਰ ਉਹੀ ਦਸ- ਗਿਆਰਾਂ ਵਜੇ ਅਗਰ ਜੇ ਚੱਲਦਾ ਰਹੇ ਤਾਂ ਨਹੀਂ ਤੇ ਬਾਰਾਂ- ਇਕ ਵੀ ਵੱਜ ਜਾਂਦੇ ਨੇ। ਸਵੇਰੇ ਛੇ ਪੰਜ ਵਜੇ ਚੱਲੇ ਨੇ। ਇਨਾ ਤਕੜਾ ਹਾਂ।
ਵਧੀਆ।
ਛੇ ਕਿਲੋਮੀਟਰ ਨੌ ਪਤਾ ਨਹੀਂ। ਛੇ ਕਿਲੋਮੀਟਰ ਚੜ੍ਹਾਈ ਹੈ ਲੰਬੀ, ਸਿੱਧੀ, ਖੜ੍ਹੀ।
ਅੱਛਾ ਜੀ।
ਉਹ ਬੜੀ ਔਖੀ ਹੈ ਜੀ ਚੜ੍ਹਾਈ ਬਸ।
ਨਹੀਂ ਮੈਂ ਤੇ ਸੁਣਿਆ ਨਾ ਰਸਤੇ ਚ' ਬੜੇ ਹੀ ਗੁਰਦੁਆਰੇ ਆਉਂਦੇ ਨੇ ਜਾਂਦਿਆਂ।
ਇਹ ਤੁਹਾਡੀ ਭਰਜਾਈ ਕਹਿੰਦੀ ਵੀ ਮੈਂ ਜਾਣਾ, ਮੈਂ ਕਿਹਾ ਬੜਾ ਮੁਸ਼ਕਿਲ ਮੈਂ ਕਿਹਾ ਚੱਲਣਾ ਫਿਰਨਾ ਉੱਥੇ, ਬੜਾ ਮੁਸ਼ਕਿਲ ਹੋ ਜਾਦਾ ਮੈਂ ਕਿਹਾ ਘੋੜੇ ਵੀ ਫਿਸ ਜਾਣਗੇ। ਖੱਚਰ ਖੱਚਰਾਂ ਤੇ ਵੀ ਜਾਣਾ ਹੈ ਨਾ ਤੇ ਖੱਚਰ ਵੀ ਬਹਿ ਜਾਣਗੇ ਇਹਨਾਂ ਦੀ ਵਜਨ ਦੇ ਹਿਸਾਬ ਨਾਲ ਨਾ। ਖੱਚਰ ਵੀ ਦੱਬ ਜਾਣਗੇ। ਖਚ- ਖੱਚਰਾਂ ਦਾ ਵੀ ਤੇ ਕਿਹੜਾ ਸੌਖਾ ਹੈਗਾ। ਤ੍ਰੈ ਹਜ਼ਾਰ ਰੁਪਇਆ ਲੈਂਦੇ ਨੇ ਇੱਕ ਸਾਈਡ ਦਾ ਆਣ- ਜਾਣ ਪਤਾ ਨੀ। ਹਾਂ। ਡਰ ਬੜਾ ਲੱਗਦਾ ਖੱਚਰ ਚੱਲਦਾ ਵੀ ਉਹ ਖਾਈਆਂ ਵਾਲੇ ਪਾਸੇ। ਜਦੋਂ ਪੁੱਠਾ ਚੱਲਦੇ ਨੇ ਉਹ।
ਹ ਹਾਂਜੀ, ਕਿਤਨਾ ਮਤਲਬ ਕਿ ਡਰ ਰਹਿੰਦਾ ਹੋਣਾ ਉਹਦੇ ਨਾਲ ਤੇ।
ਉਹਦੇ ਤੇ ਹੋਰ ਡਰ ਲੱਗਦਾ ਜਾਂਦੇ ਬੰਦੇ ਨੂੰ, ਬਈ ਪੈਰ ਖੱਚਰ ਦਾ ਫਿਸਲਿਆ ਨੀ ਤੇ ਥੱਲੇ ਖਾਈਆਂ ਚ ਗਿਆ ਨੀ। ਹ ਅਗਰ ਬੰਦਾ ਪੈਦਲ ਹੋਵੇ ਤੇ ਆਰਾਮ ਨਾਲ, ਪੈਦਲ ਦਾ ਫਿਰ ਵੀ ਬੰਦੇ ਨੂੰ ਪਤਾ ਹੈ ਨਾ ਵੀ ਮੈਂ ਆਪਣੇ ਹਿਸਾਬ ਨਾਲ ਚੱਲਣਾ ਹੁੰਦਾ ਇੱਥੇ। ਤੇ ਖੱਚਰਾ ਦਾ ਕੋਈ ਪਤਾ ਨੀ ਹੈ ਉਹ ਪੁੱਠੇ ਚੱਲਦੇ ਨੇ ਜਰਾ ਜਹਾ ਪੈਰ ਉਹਨਾਂ ਦਾ ਤਿਲਕਿਆ ਨੀ ਤੇ ਸਿੱਧਾ ਖਾਈ ਜਾਵੇ। ਪਿਆ ਨੀ ਉਹਨਾਂ ਨੇ, ਆਪ ਹੀ ਗਿਰਿਆ ਤੇ ਉਹ ਵੀ ਗਿਰੇ।
ਹਾਂ, ਇਹ ਤੇ ਹੈ। ਨਾਲੇ ਕਹਿੰਦੇ ਨਾ ਰੱਬ ਦੇ ਮਿਹਰ ਹੋਵੇ ਤੇ ਕੁਛ ਨੀ ਹੁੰਦਾ।
ਉਹ ਤੇ ਹੈ ਹੀ ਆ। ਤੇ ਪਰਮਾਤਮਾ ਲੈ ਜਾਂਦਾ ਕਿੰਨੀ ਦੁਨੀਆ ਜਾਂਦੀ ਹ ਖੱਚਰ ਤੇ ਬਹਿ ਕੇ। ਜਾਣ ਵਾਲੇ ਜਾਂਦੇ ਨੇ, ਬਸ ਪੈਸੇ ਖਰਚ ਕਰਦੇ। ਗਏ ਦੇ ਨੇ, ਆਪਾਂ ਤੇ ਗਏ ਸੀ, ਪਹਿਲੀ ਵਾਰ ਪੈਦਲ ਗਏ ਸੀ, ਸਾਰਾ ਹਫ਼ਤੇ ਤੱਕ। ਕੋਈ ਖੱਚਰ ਨਹੀਂ, ਕੁਛ ਨਹੀਂ। ਪੈਦਲ ਜਾਣਾ ਪੈਂਦਾ, ਮਹਾਰਾਜ ਬੁਲਾਏ ਤੇ। ਹਾਂਜੀ
ਪੈਦਲ, ਕਿਉਂਕਿ ਅਸੀਂ 'ਦੇਖੋ ਅਸੀਂ ਐਵੇਂ ਜੇ ਤੀਰਥ ਇਸ਼ਨਾਨ ਜਾਣਾ ਹੈ ਏ ਤੀਰਥਾਂ ਤੇ, ਤੇ ਰੋਜ਼ ਤੇ ਜਾਣਾ ਨੀ। ਤੇ ਅਗਰ ਅਸੀਂ ਚੱਲੇ ਹਾਂ, ਤੇ ਫਿਰ ਅਸੀਂ ਪੈਦਲ ਹੀ ਚੱਲੀਏ।
ਹਾਂ, ਇਹ ਤੇ ਹੈ।
ਹੂ, ਹਾ
ਹਾਂਜੀ।
ਉਹ ਜਿਹੜਾ ਨਾ ਲੱਗਦਾ ਏ, ਇਹ ਪੈਦਲ ਹੀ ਐ।
ਹਾਂਜੀ, ਹਾਂਜੀ।
ਮੈਂ ਤਾਂ ਪੈਦਲ ਗਿਆ ਸੀ ਬੜਾ ਔਖਾ ਸੀ ਬਸ ਪੈਂਡਾ, ਮਹਾਰਾਜ ਲੈ ਗਿਆ।
ਸਹੀ ਗੱਲ ਏ, ਟੈਮ ਸਿਰ ਹੋ ਆਏ ਹੋ। ਸਾਡੇ ਵੀ ਘਰ ਦੇ ਹੋ ਆਏ ਨੇ, ਲੇਕਿਨ ਬਸ ਬੱਚੇ ਤੇ ਅਸੀਂ ਨਹੀਂ ਜਾ ਪਾਏ ਹਜੇ।
ਹੁਣ ਫੇਰ ਆਖਦੇ ਆ। ਦਿਲ, ਮਨ ਕਰਦਾ ਪਿਆ ਇੱਕ, ਚਲੇ ਜਾਈਏ ਲੇਕਿਨ ਹਿੰਮਤ ਨਹੀਂ ਪੈਂਦੀ ਵੀ, ਬਈ ਬੜਾ ਔਖਾ ਪੈਂਡਾ ਐ।
ਹਾਂਜੀ।
ਉਹ ਗੱਲਾਂ ਯਾਦ ਆ ਜਾਂਦੀਆਂ ਹਨ, ਜਿੜੀ ਪਹਿਲੇ ਹੋਈਆਂ ਸੀ ਬਈ ਇੰਨੀ ਜਾਨ ਖਤਮ ਹੋ ਜਾਂਦੀ ਹੈ ਸਰੀਰ ਵਿੱਚੋਂ।
ਹਾਂਜੀ। ਪਰ ਜੇ ਬੰਦਾ ਦਿਲ ਨਾਲ ਜਾਏ ਨਾ ਤੇ, ਬਾਬਾ ਜੀ ਹਿੰਮਤ ਆਪੇ ਹੀ ਦੇ ਦਿੰਦੇ।
ਬਸ ਉਹੀ ਗੱਲ ਏ ਨਾ ਮਨ ਚ ਆਪਣਾ ਉਸੜ ਦਾ ਭਾਵਨਾ ਲੈ ਕੇ ਜਾਏ ਬੰਦਾ ਤੇ ਜਾਏ, ਲੇਕਿਨ ਅੱਜ -ਕੱਲ੍ਹ ਫੁਕਰਾ ਬੰਦਾ ਬੜੀ ਇਹ
ਹਮ।
ਘੁੰਮਣ, ਅਵਾਰਾ ਗਰਦੀਆਂ ਕਰਨ ਨੂੰ ਉਹ ਫਿਰ ਐਕਸੀਡੈਂਟ ਹੋ ਜਾਂਦੇ ਰਸਤਿਆਂ 'ਚ ਉਲਟੇ ਸਿੱਧੇ ਕੰਮ
ਬਸ ਕਹਿੰਦੇ ਨਾ,
ਕੇ ਮਨ ਡਰਦਾ ਐ।
ਦਾ ਤੇ ਜਾਣਾ ਹੋਏ ਤੇ ਨਾਮ ਈ ਜਪਨਾ ਚਾਈਦਾ।
ਭਾਵਨਾ, ਸਰਦਾ ਨਾਲ ਜਾਵੇ।
ਹਾਂਜੀ ਹੋਰ?
ਉੱਥੇ ਜਾ ਕੇ ਸ਼ਰਾਬਾਂ ਪੀਂਦੇ ਪਏ ਨੇ, ਰਸਤਿਆਂ ਚ ਮੀਟ ਖਾਂਦੇ ਪਏ ਨੇ ਓਦਾ ਕੀ ਫਲ ਮਿਲਨੈ।
ਨਈ ਜੀ ਨਈ ਐ ਤੇ ਫਿਰ ਸਾਰੇ ਈ ਚੰਗੇ ਨਈ ਫੇਰ ਐਵੇਂ ਤੇ ਘਰ ਹੀ ਬੈਣਾ ਚਾਈਦਾ ਮੁੰਡੇ ਨੂੰ। ਹਾਂਜੀ
ਕੈਂਦੇ ਸੀ ਸਾਡੇ ਇੱਥੇ ਮੇਰੇ ਸੋਰੇ ਘਰ ਦੇ ਕੋਲ ਓ ਕੈਂਦੇ ਨੇ ਉਨਾਂ ਦਾ ਐਕਸੀਡੈਂਟ ਹੋਇਆ ਉੱਥੇ ਟੈਰ ਫਿਸਲਿਆ ਹੁਣ ਰਬ ਰੱਬ ਜਾਣੇ ਉਨਾਂ ਨੇ ਸੁਲਫੇ ਦੀਆ ਸੇਟਾਂ ਪੀਤੀਆਂ ਨੇ। ਯਾ ਨਸ਼ੇ ਕੋਈ ਕੀਤੇ ਹੋਏ ਨੇ ਯਾ ਕੀ ਏ। ਐਵੇਂ ਤੇ ਬਗੈਰ ਮਤਲਬ ਤੋ ਡਿੱਗਣ ਤੋ ਰਿਆ ਬੰਦਾ ਏ ਨਸ਼ੇ ਪੱਤਿਆਂ ਚੀ ਕੰਮ ਹੁੰਦੇ ਨੇ। ਏ ਦ ਆਪ ਵੀ ਮਰਦੇ ਨੇ ਦੂਜਿਆਂ ਨੂੰ ਵੀ ਮਾਰਦੇ ਨੇ ਘਰਦੇ ਵੀ ਪਰੇਸ਼ਾਨ ਹੁੰਦੇ ਨੇ ਤੇ ਆਪ ਵੀ
ਬਸ ਜੀ।
ਹੁਣ ਉਨਾਂ ਦਾ ਵੇਖ ਲਓ ਕਿ ਹਾਲ ਬਨੇਆ ਪੇਆ ਉਨਾਂ ਦੇ ਘਰ ਦੇ ਵੀ ਪਰੇਸ਼ਾਨ ਐਨ। ਅਸਪਤਾਲ ਏਦਾ
ਬਸ ਜੀ ਕੀ ਕਰੀਏ?
ਹੋਰ, ਹਾਂ ਅੱਛਾ ਜੀ।
ਹਾਂ, ਇੱਕ ਦੇ ਸਿਰ-ਸੇਰ ਦੇ ਉੱਤੇ ਸੱਟ ਲੱਗੀ ਏ। ਕਦੇ ਰੀੜ ਦੀ ਹੱਡੀ ਤੇ ਲੱਗ ਗੀ ਏ ਦੋ ਨੂੰ।
ਬਾਸ ਜੀ, ਕੀ ਆਖ ਸਕਦੇ ਆਂ ਬੰਦ।
ਪਰਮਾਤਮਾ ਦੇ ਘਰ ਜਾਣਾ ਏ ਤੇ ਮਨ ਹੋਰ ਪਾਸੇ ਤੇ ਫੇਰ ਔ ਫੇਰ ਸਫਲ ਕਿੱਥੋ ਹੋਣਾ ਏ ਦੱਸੋ?
ਔਈ ਗੱਲ ਏ ਨਾ ਮਨ ਨੂੰ ਆਪਨਾ ਸੰਤ ਰੱਖ ਕੇ ਚੱਲੇ।
ਹਾਂਜੀ, ਐ ਤੇ ਹੈ।
ਤੇ ਤਾਂ ਈ ਓ ਸਾਰਾ ਕੰਮ ਸਈ ਹੋਂਦਾ ਐ।
ਹਾਂਜੀ।
ਅਗਰ, ਭਾਵਨਾ ਦੂਜ ਲੈ ਕੇ ਜਾਏ, ਨਸ਼ੇ ਪੱਤੇ ਕਰੇ, ਫੇਰ ਔ ਰੱਬ ਵੇਖਦਾ ਪਿਆ, ਔ ਫੇਰ ਕੋਈ ਨਾ ਕੋਈ ਅੱਗੇ ਆ ਜਾਂਦਾ ਐ।
ਔ ਫੇਰ ਬੰਦਾ ਸੋਚਦੈ ਰੱਬ ਦਾ ਕਸੂੂਰ ਕਾਢ ਦਾ ਕਿ ਮੈਂ ਔਥੇ ਗਿਆ ਲੇਕਿਨ ਔ ਗੱਲ ਨੀ ਹੁੰਦੀ ਏ ਆਪਨਾ ਹੀ ਹੁੰਦਾ ਐ ਕਸੂਰ।
ਹਾਂ ਜੇ ਬੰਦਾ ਅਗਰ ਜਾਏ ਨਾ, ਤੇ ਆਪਣੇ ਸਾਬ ਨਾਲ, ਸ਼ਰਧਾ-ਭਾਵਨਾ ਨਾਲ ਜਾਏ, ਮਹਾਰਾਜ ਦੇ ਦਰ ਤੇ ਫਿਰ ਤਾਂ ਮਹਾਰਾਜ ਦੀ ਏਕ ਯਾਤਰਾ ਹੈਗੀ ਐ।
ਹਾਂਜੀ-ਹਾਂਜੀ।
ਫੇਰ ਮਹਾਰਾਜ ਫਲ ਵੀ ਬਖਸ਼ਦੈ।
ਐ ਤੇ ਹੈ ਜੀ ਜਾਣਾ ਏਕ ਵਾਰ ਤੇ ਜਾਣੈ। ਜਰੂਰ ਜਾਣੈ ਏਕ ਵਾਰ ਬੜਾ ਮਨ ਹੈਗਾ। ਏਕ ਵਾਰੀ ਤੇ ਬਾਬੇ ਦੇ ਦਰ ਤੇ ਜਾਣੈ। ਚਾਏ, ਜੈਵੇਂ ਮਰਜੀ ਜਾਈਏ ਲੇਕਿਨ ਇੱਕ ਜੀਥੋਂ ਜਾਵਾਂਗੇ, ਤੇ ਪੈਦਲ ਯਾਤਰਾ ਹੀ ਕਰਾਂਗੇ। ਐ ਤੇ ਮਨ ਇਚ ਸੋਚਿਆ।
ਇੱਥੋਂ ਤਾਂ ਚਲੋ ਮੋਟਰਸਾਈਕਲ, ਕਾਰ ਜੋ ਵੀ ਐ ਆਪਨਾ ਸਾਧਨ ਔਦੇ
ਨਈ ਜੀ, ਔ ਜੜੀ ਚੜਾਈ ਤੁਸੀਂ ਕੈਂਦੇ ਪੇ ਨਾ, ਭਾਈ ਸਾੱਬ ਹਾਂਜੀ, ਔ ਤੇ ਆਪਾਂ ਸੋਚ ਚਆ ਹੋਇਆ ਕਿ ਪੈਦਲ ਹੀ ਜਾਵਾਂਗੇ, ਕਿਉਂਕਿ ਫੇਰ ਫੈਦਾ ਕੀ ਯਾਤਰਾ ਕਰਨ ਦਾ, ਜੇ ਘੋੜਿਆਂ, ਤੇ ਹੀ ਚੜ ਕੇ ਜਾਣਾ।
ਹਾਂ।
ਚਾਏ, ਥੋੜੇ ਬੰਦਾ ਆਰਾਮ ਨਾਲ ਚਲਾ ਜਾਏ, ਲੇਕਿਨ ਜਾਏ ਪੈਦਲ, ਹੈ ਕੇ ਨਈ।
ਹਾਂਜੀ-ਹਾਂਜੀ, ਚਲੋ। ਭੈਣਜੀ, ਫੇਰ ਮੈਂ, ਤੁਆਨੂੰ ਥੋੜ੍ਹੀ ਦੇਰ ਤੱਕ ਕਰਨਾ ਵਾ, ਥੋੜਾ ਨੀਂਦਰ ਜੀ ਆਂਦੀ ਪਈ ਸੀ।
ਠੀਕ ਏ।
ਠੀਕ ਏ, ਜੀ।
ਠੀਕ ਏ।
ਸਾਸ ਰੀ ਕਾਲ ਜੀ।
ਸਾਸ ਰੀ ਕਾਲ ਜੀ, ਭਾਈ ਸਾਬ।